ਸ਼ਾਸ਼੍ਰੀ ਕਾਲ ਜੀ।
ਹਾਂਜੀ, ਸ਼ਾਸ਼੍ਰੀ ਕਾਲ ਜੀ।
ਹੋਰ ਕੀ, ਬਸ ਵਧੀਆ ਜੀ, ਓਰ, ਤੁਸੀਂ ਸੁਣਾਓ ਜੀ
ਸਭ ਵਧੀਆ, ਹੋਰ ਸਭ ਠੀਕ ਚੱਲਣ ਦੇਆ?
ਹਾਂਜੀ-ਹਾਂਜੀ ਸਭ ਵਧੀਆ ਚੱਲਣ ਦੇਐ ਜੀ ਔਰ ਲੰਗਰ ਪਾਣੀ ਸ਼ੱਕ ਲੇਆ ਜੀ?
ਹਾਂਜੀ ਅਹੀਂ ਤਾਂ ਕੱਰ ਲੇਆ ਤੁਸੀ ਦੱਸੋ?
ਅੱਛਾ
ਹੋਰ, ਤੁਸੀ ਕੀ ਕਰਦੇ ਹਾਊਸ ਵਾਈਫ ਓ ਯਾ ਕੋਈ ਸਰਵਿਸ ਮੈਨ ਓ ਜੈਵੇ ਜੋਬ ਵਗੈਰਾ।
ਨਈ ਹਾਲੇ ਤਾ ਨਈ
ਅੱਛਾ ਅੱਛਾ ਜੀ, ਹੋਰ ਘੱਰ ਪਰਵਾਰ ਸਭ ਠੀਕ ਐ?
ਹਾਂਜੀ ਸਭ ਠੀਕ ਐ, ਤੁਆਡੇ ਠੀਕ ਐ?
ਹਾਂਜੀ-ਹਾਂਜੀ ਸਭ ਵਧੀਆ ਜੀ ਏਧਰ ਵੀ ਕਿਰਪਾ ਮਾਰਾਜ ਦੀ
ਚਲੋ ਏਹੀ ਗੁਜ਼ਾਰਿਸ਼ ਆਂ ਮਾਲਕ ਤੋ
ਹਾਂਜੀ-ਹਾਂਜੀ। ਔਰ ਸੁਣਾਓ ਤੁਸੀ?
ਹੂੰ, ਕੀ ਸੁਣਾਈਏ ਬੱਸ ਸਾਰਾ ਕੁੱਛ ਠੀਕ ਈ ਆ ਹਾਲੇ ਤਾ ਥੋੜੀ ਵੋ ਟੈਸ਼ਣਾ ਅੱਜ-ਕੱਲ ਤਾ ਜਿਵੇ ਬਿਮਾਰੀਆਂ ਬੋਤ ਚੱਲਣ ਦੀਆ
ਹੂੰ, ਬਿਮਾਰੀਆ ਓ ਤੇ ਹੈ ਈ ਐ ਜੀ, ਅੱਧਾ ਫਾਸਟ ਫੂਡ ਨੇ ਦੁਨੀਆ ਖਾਧੀ ਦੀ ਐ ਤੇ ਫਾਸਟ ਫੂਡ ਖਾਂਦੇ ਨਾ ਬੱਚੇ
ਹਾਂਜੀ
ਐ ਨੁਕਸਾਨਦਾਅਕ ਐ ਸਾਡੇ ਆਸਤੇ
ਹਾਂਜੀ, ਕਿੱਥੇ ਅੜਦੇ ਨੇਆਣੇ
ਹੂੰ, ਓਇ ਨਾ ਰੋਟੀ ਅਗਰ ਘਰ ਮੰਨ ਲੋ ਕੋਈ ਤ ਟੰਗ ਦੀ ਸਬਜ਼ੀ ਨੀ ਬਣਨੀ ਨਾ ਤੇ ਬੱਚੇ ਫਾਸਟ ਫੂਡ ਈ ਖਾਂਦੇ ਨੇ ਜਾਦਾਤਰ।
ਹਾਂਜੀ ਹੁਣ ਤਾ ਔਡਰ ਕੱਰ ਲੈਣੇ ਆ। ਫੋਨ ਫੜੋ ਤੇ ਔਡਰ ਕਰ ਲੋ, ਕੋਈ ਹੁਣ ਤਾ ਮਸਲਾ ਵੀ ਨੀ ਹੈਗਾ ਬਾਰ ਜਾ ਕੇ ਲੇਆਣ ਦਾ ਹੈਲੋ ਹੈਲੋ